ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ,
ਕੀ ਹਾਲ ਚਾਲ ਨੇ,
ਬਸ ਵਧੀਆ ਜੀ,
ਕੀ ਕਰਦੇ ਪਏ ਔ,
ਬਸ ਫਰੀ ਹੁਣ ਡਿਨਰ ਵਗੈਰਾ ਕਰਕੇ ਫ੍ਰਰੀ ਹੋ ਕੇ ਬੈਠੇ ਆ।
ਅੱਛਾ ਬੀਜੀ ਤੇ ਨਹੀਂ ਸੀ
ਨਹੀਂ-ਨਹੀਂ ਬਿਜ਼ੀ ਨਹੀਂ ਸੀ।
ਅੱਛਾ ਮੈਂ ਵੀ ਬੈਠੀ ਸੀ, ਮੇਰਾ ਚਾਲ ਫੋਨ ਕਰਦੀ ਹਾਂ ਗੱਲ ਕਰਦੀ ਹਾਂ ਤੁਹਾਡੇ ਨਾਲ
ਹਾਂਜੀ-ਹਾਂਜੀ, ਕੋਈ ਨੀ ਜ਼ਰੂਰ ਕਰੋ ਦੱਸੋ।
ਨਾ ਬਸ ਮੈਂ ਨਾ ਸੋਚ ਰਹੀ ਸੀ। ਠੀਕ। ਹੋਸ਼। ਤੇ। ਤੁਹਾਨੂੰ ਸ਼ਲਾਂ ਦੇ ਨਾ
ਹਾਂਜੀ ਹਾਂਜੀ।
ਹੈਲੋ।
ਹੈਲੋ।
ਮੈਂ ਕਿਹਾਿਆ ਉਸੇ ਮੈਂ ਕਿਹਾ ਤੁਹਾਨੂੰ ਕਰੋਸ਼ੀਆ ਚਲਾ ਆਂਦਾ ਵੀ ਨਾ
ਹਾਂਜੀ। ਾਂਜੀੀ ਹਾਂਜੀ।
ਤੇ ਮੈਂ ਕਿਹਾ ਤੁਸੀਂ ਤੁਹਾਡੇ ਕੋਲੋਂ ਡਿਜ਼ਾਇਨ ਪਾਏ ਹੋਏ ਸੀ ਤੁਸੀਂ ਮੈਨੂੰ ਇੱਕ ਵਾਰ ਫਲਾਵਰ ਬਣਾਏ ਹੋਏ ਸੀ ਉਹ ਟਿੱਕੀਆਂ ਜ ਬਣਾ ਕੇ ਰੱਖੀਆਂ ਹੋਇਆਂ ਸੀ। ਉਹ ਤੁਸੀਂ ਮੈਨੂੰਪੀ ਜਵਾ ਦੇਣਾ ਆ ਕੱਲ ਨਾ
ਹਾਂਜੀ ਕੋਈ ਨਹੀਂ ਜੀ ਜ਼ਰੂਰ
ਮੈਂ ਉਹੀ ਸੋਚਦੀ ਪਈ ਸੀ ਮੈਂ ਕਿਹਾ ਮੈਂ ਥੋੜਾ ਨਾ ਉਹਦੇ ਅੱਜ ਕੱਲ੍ਹ ਹੇਅਰ ਬੈਂਡ ਚੱਲ ਰਹੇ ਨੇ
ਹੇਅਰ ਬੈਂਡਸ ਚੱਲਦੇ ਨੇ ਹੇਅਰ ਬੈਂਡਸ ਚੱਲਦੇ ਨੇ ਕੁਛ ਨਾ ਉਹ ਵੀ ਚੱਲਦੇ ਅੱਜ ਕੱਲ ਨਾ ਮੇਜ਼ ਵਗੈਰਾ ਦੇ ਪਾਏਦਾਨ ਰੱਖਣ ਵ ਚੱਲਦੇ ਪਏ ਨੇ।
ਅੱਛਾ ਟੇਬਲ ਮੈਟ ਵਗੈਰਾ
ਇਹਦੇ ਬੜੇ ਪਿਆਰੇ ਲੱਗਦੇ ਨੇ ਟੇਬਲ ਉੱਤੇ ਨਾ ਫਲਾੁ ਵਿਚਕਾਰ ਪੇਂਟਡ ਕਰਕੇ ਨਾ ਫਲਾਰ ਵਗੈਰਾ ਬਣਾਉਂਦੇ ਨੇ ਬੜਾ ਵਧੀਆ ਲੱਗਦਾ ਹੈ। ਦੋ ਕਲਰ ਦੇ ਕਲਰ ਦੇ ਨਾਲ ਬਣਦਾ ਐ ਤੇ ਕੋਈ ਕਈਆਂ ਨੇਂ ਮੇ ਉਹਦੇ ਫਰਿੱਜ਼ ਦੇ ਉੱਤੇ ਸਾਈ ਵਿੱਚ ਘਰ ਰੱਖ ਕੇ ਸਾਈਡਾਂ ਤੇਤੇ ਲਮਕਾ ਕੇ ਬੜਾ ਸੋਹਣਾ ਲੱਗ ਰਿਆ।
ਅੱਛਾ ਅੱਛਾ। ਉਹ ਨਾਂ ਮੈਨੂੰ ਕਰੋਸ਼ੀਆ ਤੇ ਆਉਂਦਾ ਐ, ਮੈਂ ਡਿਜ਼ਾਇਨ ਬਣਾਏ ਸੀ ਤੇ ਮੈਂ ਨਾ ਸੋਚਦੀ ਪੀ ਸੀ ਕੁਛ ਨਾ ਫਲਾਵਰ ਵਾਕਣ ਕੁਝ ਬਣਾਵਾਂ ਤੇ ਮੈਂ ਤੁਹਾਡੇ ਘਰ ਦੇਖਿਆ ਸੀ ਨਾਂ ਤੇ ਮੈਂ ਕਿਆ ਤੁਸੀਂ ਮੈਨੂੰ ਦੇਣਾਂ ਮੈਂ ਦੇਖਾਂਗੀ। ਫਿਰ ਬਣਾਵਾਂਗੀ।
ਅੱਛਾ ਜੀ, ਕੋਈ ਨੀਂ ਮੈਂ ਤੁਆਨੂੰ ਜ਼ਰੂਰ ਹਾਂ, ਹਾਂ ਕੋਈ ਨੀਂ ਜੇ ਮੈਨੂੰ ਟਾਈ ਕੱਲ ਪਰਸੋਂ ਅਗਰ ਬੱਚਿਆਂ ਨੂੰ ਮਤਲਬ ਕੋਈ ਛੁੱਟੀ ਵਗੈਰਾ ਹੋਈ ਨਾ ਤੇ ਮੈਂ ਜ਼ਰੂਰ ਤੁਆਡੇ ਘਰ ਲੈ ਕੇ ਆਵਾਂਗੀ ਮੇਰੇ ਕੋਲ ਪਏ ਹੋਏ ਦੋ-ਤਿੰਨ ਡਿਜ਼ਾਇਨ
ਹਾਂ, ਫਿਰ ਥੋੜਾ ਆਓਗੇ ਨਾਂ ਤੇ ਫਿਰ ਮੈਨੂੰ ਜੇਡਾ ਨਈਂ ਪਤਾ ਹੋਏਗਾ ਨਾਂ ਥੋੜਾ ਬਹੁਤਾ ਦੱਸ ਵੀ ਜਾਣਾ। ਆਂ ਨਾਲੇ ਕਾਫੀ ਟਾਈਮ ਹੋ ਗਿਆ ਆਪਾਂ ਮਿਲੇ ਵੀ ਨੀਂ ਏਸੈ ਬਾਨੇ੍ ਮਿਲ ਵੀ ਜਾਵਾਂਗੀ।
ਜੀ।
ਹਂ
ਹੋਰ ਸਭ ਠੀਕ
ਹਾਂਜੀ, ਸਭ ਵਧੀਆ ਬਸ ਆਹੀ ਮੈਂ ਡਿਨਰ ਕੀਤਾ ਸੀਗਾ ਤੇ ਬਸ ਬੈਠੀ ਸੀ ਬਸ ਬੈਠੀ ਸੀ ਐਵੇਂ ਚੱਕਰ ਹੀ ਲਗਾਉਂਦੀ ਵੀ ਸੀ ਤੇ ਮੈਂ ਕਿਆ ਚੱਲ ਬੜੇ ਟਾਈਮ ਤੋਂ ਗੱਲ ਕਰਨੀ ਸੀ, ਮੈਂ ਕਿਆ ਗੱਲ ਕਰਾਂ ਤੇ ਪੁੱਛਾਂ।
ਹਾਂਜੀ, ਕੋਈ ਨੀ ਜੀ। ਬਸ ਓਹੀ ਨਾ, ਬੱਚੇ ਪਰੇਸ਼ਾਨ ਕਦੇ ਵੀ ਟਾਈਮ ਨਹੀਂ ਲਗਦਾ।
ਹਾਂ, ਬਸ ਇਹਨਾਂ ਦੇ ਨਾਲ ਹੀ ਪੂਰਾ ਦਿਨ ਐਵੇਂ ਨਿਕਲ ਜਾਂਦਾ। ਛੁੱਟੀਆਂ ਨੇ ਹੁਣ। ਤੇ ਛੁੱਟੀਆਂ ਵਿੱਚੋਂ ਐਵੇਂ ਨਿਕਲ ਜਾਂਦਾ।
ਹਾਂਜੀ, ਬੱਚੇ ਪਰੇਸ਼ਾਨ ਕਰਦੇ ਨਾਂ ਫਿਰ ਸਾਰਾ ਦਿਨ ਫੋਨ ਇਹਨਾਂ ਦੇ ਹੱਥ ਚ ਹੁੰਦਾ ਐ, ਫੋਨ ਵੀ ਨਹੀਂ ਦਿੰਦੇ। ਸਾਰਾ ਦਿਨ ਕਾਰਟੂਨ ਵਗੈਰਾ, ਹਰ ਚੀਜ਼ ਇਹਨਾਂ ਨੇ ਵੇਖਣ ਹੁੰਦੀ ਐ। ਦੋ ਮਿੰਟ ਬਾਅਦ ਇਹਨਾਂ ਨੇ, ਮਤਲਬ ਕਿ ਫੋਨ। ਚਾਈਦਾ ਜ ਫੋਨ ਨਾ ਦੋ ਤੇ ਰੋਟੀ ਵੀ ਨਹੀਂ ਖਾਂਦੇ ਏ ਬੱਚੇ ਫਿਰ ਬਸ ਉਦੇ ਚੱਕਰ ਚੀ ਫਿਰ ਕਿਸੇ ਨੂੰ ਫੋਨ ਕਰਨ ਤੋਂ ਵੀ ਅਸੀਂ ਰਹਿ ਜਾਂਣੇ ਆਂ, ਹੁੰਦਾ ਈ ਨੀਂ ਫੋਨ ਫੇਰ ਕਿਸ
ਅਰੇ, ਕੁਛ ਐ ਘਰ ਨੇ ਕੁਛ ਵੈਸੇ ਨੀਂ ਟਾਈਮ ਲੱਗਦਾ।ਇਹਨਾਂ ਦੇ ਨਾਲ ਹੀ ਰੋਟੀ ਪਾਣੀ ਵੀ ਲੇਟ ਹੋ ਜਾਂਦੀ ਐ।ਇਹਨਾਂ ਦੇ ਨਾਲ ਰੋਟੀ-ਪਾਣੀ ਲੇਟ ਫਿਰ ਬ੍ਰੇਕਫਾਸਟ ਲੇਟ ਹੁੰਦਾ, ਉਸ ਤੋਂ ਬਾਅਦ ਲੇਟ ਹੋ ਜਾਂਦਾ, ਫੇਰ ਇਹਨਾਂ ਨੇ ਫੇਰ ਟਿਊਸ਼ਨ ਵਗੈਰਾ ਜਾਣਾ ਐਂ, ਤੇ ਟਿਊਸ਼ਨ ਭੇਜੋ। ਬਸ। ਏਦਾਂ ਟਾਈਮ ਸਾਰਾ ਦਿਨ ਏਦਾਂ ਹੀ ਨਿਕਲ ਜਾਂਦਾ।
ਸਾਰਾ ਦਿਨ ਨਿਕਲ ਜਾਂਦਾ, ਫਿਰ ਰਾਤ ਪੈ ਜਾਂਦੀ ਹੈ।ਫੇਰ ਇਹਨਾਂ ਨੂੰ ਬਹੁਤ
ਦਾ ਵੀ। ਬਹੁਤ ਜ਼ਿਆਦਾ ਗਰਮੀ ਹਮ।
ਗਰਮੀ ਪੈ ਹੀ ਬੜੀ।ਦਿਨੇ ਤਾਂ ਨਿਕਲਿਆ ਨਹੀਂ ਜਾਂਦਾ। ਸਾਰਾ ਦਿਨ ਘਰ।ਨਿਕਲੇ ਸ਼ਾਮੀ ਛੇ ਸੱਤ ਵਜੇ ਤੋਂ ਬਾਅਦ। ਸੋਚੀ ਦਾ ਚਲਾਓ ਕਿਤੇ ਚੱਕਰ ਲਾ ਕੇ ਆਈਏ। ਇਥੇ ਸਾਰਾ ਦਿਨ ਗਰਮੀ ਦੇ ਵਿੱਚ। ਬਾਹਰ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ।
ਬਿਲਕੁਲ। ਗਰਮੀ ਵੀ ਕੁੱਛ ਹੈ ਨਾ। ਕਿ ਛੇ ਵਜੇ ਤੱਕ ਤੇ ਮਤਲਬ ਪੂਰਾ ਸੇਕ ਹੁੰਦਾ, ਧੁੱਪ ਦਾ। ਹਮ, ਬੱਚੇ ਵੀ ਕਹਿੰਦੇ ਨੇ ਇੰਨੀ ਗਰਮੀ ਪੂਰਾ ਦਿਨ ਕਈ ਹਾਂ ਲਾਈਟ ਚਲੀ ਜਾਂਦੀ ਹੈ ਵਿੱਚ, ਫਿਰ ਲਾਈਟ ਨੇ ਪਰੇਸ਼ਾਨ ਕਰਨਾ
ਹਾਂਜੀ ਲਾਈਟ ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀ ਲਾਈਟ ਤੇ ਬਹੁਤਿਆਦਾ ਜਾਣ ਲੱਗਦੀ ਜੂ ਜੂ ਗਰਮੀ ਵਧਹੀ ਹੈ ਉਦੋਂ ਲਾਈਟ ਵੀ ਜਾਣੀ ਸ਼ੁਰੂ ਹੋ ਗਈ ਹੈ।
ਔਰ ਬਸ ਇਹ ਹੈ ਕਿ ਪਿਆਸ ਇੰਨੀ ਲੱਗਦੀ ਏ ਪਾਣੀ ਪੀ ਵੀ ਜਾਓ ਬਸ ਰੋਟੀ ਪਾਣੀ ਦਾ ਵੀ ਫਿਰ ਐਵੇਂ
ਹਾਂਜੀ ਹਾਂਜੀ ਗਰਮੀ ਚ ਸਮਝ ਵੀ ਨੀ ਆਉਂਦੀ ਬੰਦਾ ਬਣਾਈ ਵੀ ਕੀ ਸਬਜ਼ੀ ਦਾ ਵੀ ਬੜਾ ਰਹਿਣਾ ਸਬਜ਼ੀ ਤਾਂ ਸਮਝ ਨੀ ਆਉਂਦੀ ਕਿ ਬੱਚੇ ਖਾਣਗੇ ਬੱਚੇ ਗਰਮੀ ਚ ਪਾਣੀ ਪੀ ਪੀ ਕੇ ਢਿੱਡ ਭਰ ਲੈਂਦੇ ਇਹ ਨੇ ਰੋਟੀ ਤੇ ਖਾਣ ਦਾ ਨਾਮ ਹੀ
ਸਹੀ ਗੱਲ ਕੁੱਝ ਕਾਰ ਨੇ ਇਹਨਾਂ ਨੂੰ ਸਬਜ਼ੀਆਂ ਨੀ ਪਸੰਦ ਆਉਂਦੀਆਂ ਸਕੂਲ ਹੁੰਦੇ ਨੇ ਨਾ ਤੇ ਕੁੱਝ ਬਣਿਆ ਹੁੰਦਾ ਹੈ ਪਤਾ ਹੁੰਦਾ ਭੁੱਖ ਲੱਗੀ ਤੇ ਖਾ ਵੀ ਲੈਂਦੇ ਨੇ ਸਹੀ ਗੱਲ ਹੁਣ ਨਖਰੇ ਨੇ ਹਮ ਬਸ ਰੋਜ਼ ਹੀ ਕਹਿਣਗੇ ਰਾਜਮਾ ਚਾਵਲ ਇਹਦਾ ਛੋਲੇ ਚਾਵਲ ਐਵੇਂ ਦੀ ਚੀਜ਼ਾਂ ਰੋਜ਼ ਮਿਲਦੀਆਂ ਰਹਿਣ ਖੁਸ਼ ਰਹਿੰਦੇ ਨੇ ਸਬਜ਼ੀ ਖਾ ਕੇ ਰਾਜੀ ਨੀ, ਹਾਂ ਫੇਰ ਸ਼ਾਮੀ ਕਹਿਣਗੇ ਮੰਮਾ ਕੁੱਛ ਐਵੇਂ ਮੈਂ ਬਣਾ ਦੋ ਕੁਛ, ਬਣਾ ਦੋ ਕੁਛ, ਬਣਾ ਦੋ
ਹਾਂ ਮੈਗੀ ਦਾ ਤੇ ਬੜਾ ਸ਼ੋਕ ਨੇ ਬੱਚੇ ਹੁਣ ਮੈਂ ਤੇ ਸਗੋਂ ਦੋ ਤਿੰਨ ਵਾਰੀ ਮੇਰੇ ਬੱਚੇ ਬੱਚ ਨੇ ਖਾਦੀ ਹੈ ਤੇ ਮੈਨ ਗੁੱਸਾ ਲ ਉਹ ਚੜ੍ਹ ਜਾ ਰਿੈ ਸੀ ਮੈਂ ਕਿਹਾ ਕੀ ਹ ਮੈਂ ਦੋ ਤਿੰਨ ਵਾਰੀ ਬੱਚਿਆਂ ਨੇ ਖਾਧੀ ਤੇ ਫੇਿਰ ਉਹਨਾਂ ਮਤਲਬ ਫ ਮੈਨ ਆਇਆਇਆ ਮੈਨੂੰ ਲੱਗਿਆ ਮੈਂ ਬੱਚਿਆਂ ਦਾ ਪੇਟ ਵਗੈਰਾ ਵੀ ਖ਼ਰਾਬ ਹੋ ਸਕਦਾ, ਤੇ ਮੈਂ ਫੇਿਰ ਇਹਨਾਂ ਨੂੰ ਅੱਜ ਮੈਂ ਅੱ ਟਾ ਮੈਗੀ ਜਿਹੜੀ ਨਾ ਉਹ ਮੰਗਵਾ ਕੇ ਦਿੱ ਤੇ ਮੈਂ ਕਿਹਾ ਤੁਸੀਂ ਨਾ ਖਾਓ ਮੈਦੇ ਵਾਲੀ ਚੀਜ਼ਾਂ ਜਾਂ ਬਾਅਦ ਵਿੱਚ ਤਾਂਡੇ
ਅਰੇ ਇਹ ਨਾ ਹੁਣ ਨਾ ਤੇ ਖਾ ਲੈਂਦੇ ਨੇ ਬਸ ਭੁੱਖ ਲੱਗਦੀ ਇਹ ਖਾਣਾ ਖਾਣਾ ਖਾ ਲਿਆ ਹਾਂ ਮੈਂ ਤੇ ਪੀਜ਼ਾ ਵੀ ਕਹਿੰਦਾ ਐ ਨਾ ਤੇ, ਮੇਰਾ ਪੀਜ਼ਾ ਸਵਾਦ ਲੱਗਦਾ ਹੈ, ਮੈਂ ਤੇ ਰੋਟੀ ਦਾ ਹੀ ਪੀਜ਼ਾ ਬਣਾ ਕੇ ਦਿੰਨੀ ਹਾਂ। ਰੋ ਟੀਫਨ ਰੋਟੀ,
ਹੂੰ,
ਰੋਟੀ ਔਰ, ਨੂੰ ਰੋਟੀ ਦੇ ਉੱਤੇ ਚੀਜ਼ ਸਪ੍ਰੈਡ, ਫਿਰਨੀ, ਏਦਾਂ ਹੀ ਸੋਸ-ਸੋਸ ਦੀ ਲਗਾ ਕੇ, ਚੀਜ਼ ਪਾਤਾ ਪਨੀਰ ਦੇ ਇੱਕ ਦੋ ਟੁਕੜੇ ਰੱਖ ਤੇ ਪਿਆਜ ਪਾ ਤਾ ਸ਼ਿਮਲਾ ਮਿਰਚ ਖਾ ਬਸ ਐਵੇਂ ਕਰ ਰਕੇ ਉਹਨੂੰ, ਵੇਖ ਕਰਕੇ ਦੇ ਦਿਨੀ ਆ।
ਬਣਿਆ ਵਧੀਆ, ਦਾ ਜੇ ਬਾਜ਼ਾਰ ਦਾ ਖਵਾਈਏ ਕੁਛ ਤਾਂ ਫੇਰ ਉਹ ਬੱਚਿਆਂ ਨੂੰ ਨੁਕਸਾਨ ਵੀ ਕਰ ਜਾਂਦਾ ਐ।
ਹਾਂ, ਉਹੀ ਤੇ ਐਸ ਹੁੰਦਾ ਫੇਰ ਇਹਨਾਂ ਦੀ ਚਿਜਾਂ ਤੇ ਐਵੇਂ ਦੀਆਂ ਨੇ, ਮਤਲਬ ਘਰ ਦਾ ਥੋੜ੍ਹਾ ਕੁਛ ਖਾਣਾ ਵੇ ਜਿਵੇਂ ਅਸੀਂ ਬਣਾ ਤਾਂ ਉਹ ਚੀਜ਼ਾਂ ਨੀ ਪਸੰਦ ਐ। ਇਹਨਾਂ ਨੂੰ
ਘਰ ਦਾ ਤੇ ਬਿਲੁ ਸਕੂਲ ਨੀ ਪਸੰਦ ਕਰਦੇ ਬਸ ਇਹਨਾਂ ਬਾਜ਼ਾਰ ਦੀ ਜਿੰਨੀ ਮਰਜ਼ੀ ਵਧਾਈ ਜਾਓ ਬਹੁਤ ਜ਼ਿਆਦਾ ਬਾਜ਼ਾਰ ਦੀ ਚੱਲ ਧਿਆਨ ਬੱਚਿਆਂ ਨੂੰ ਅਝਜ ਕੱਲ ਤੇ ਜਰਾ ਨੀ ਮਤਲਬ ਧਿਆਨ ਦਿੰਦੇ, ਆ ਬਸ ਪਾਣੀ ਜ ਠੰਡੇ ਜਾਂ ਇਹਨਾਂ ਨੂੰ ਕੋਲਡਡਰਿੰਕ ਇਹਨਾਂ ਚੀਜ਼ਾਂ
ਹਾਏ ਪਾ ਪਾਣੀ ਵੀ ਪੀਣਾ ਤੇ ਬਿਲਕੁਲ ਠੰਡਾ ਪਾਣੀ ਪੀਣਾ ਹੈ ਫਰਿਜ਼ ਵਾਲਾ
ਹੂੰ,
ਗਰਮੀ ਇਹਨੀ ਕਿ
ਫਿਰ ਉਹ,
ਮੰਮਾ ਗਰਮੀ ਮੈਕਸਪਾਨ ਨੀ ਪਸੰਦ ਆਨਾ,
ਹੂੰ, ਬੱਸ ਨਾ। ਬੱਚਿਆਂ ਨੂੰ ਕੀ ਕਹਿ ਸਕਦੇ ਬੱਚਿਆਂ ਨੂੰ ਡਾਂਟ ਡਾਂਟਿਆ ਵੀ ਨਹੀਂ ਜਾਂਦਾ ਬੱਚੇ ਛੋਟੇ ਨੇ। ਵੱਡੇ ਹੋਣ ਤੇ ਬੱਚਾ ਡਾਂਟ ਕੇ ਸਮਝਾ ਵੀ ਦੇਵੇ, ਬਟ ਇਹ ਸਮ ਹੁਣ ਇਹਨਾਂ ਨੂੰ ਕਹਿ ਵੀ ਕੁੱਛ ਨੀ ਸਕਦੇ ਅਸੀਂ। ਬੱਚਾ ਰੋਂਦਾ ਵੀ ਨਹੀਂ ਵੇਖਿਆ ਜਾਂਦਾ।
ਕਿ ਸੁਧਾਰਨਾ, ਸਮਝਾਉਣਾ ਤੇ ਪੈਂਦਾ ਈ, ਨਾ ਫਿਰ ਕਹਿੰਦੀ ਆ ਸੁਣ ਵੀ ਲੈਂਦਾ ਮੇਰਾ ਤੇ
ਹਾਂ, ਹਾਂ। ਸਮਝਾਉਣਾ ਤਾਂ ਪੈਂਦਾ ਸਮਝ ਤੇ ਲੈਂਦੇ ਨੇ, ਪਰ ਐਵੇ ਕਿਸੇ ਟਾਈਮ ਜਿੱਦ ਕਰ ਲੈਂਦੇ ਨੇ। ਕਿਉਂਕਿ ਘਰ ਬੈਠੇ ਦੇ ਨੇ ਨਾ ਇਹਨਾਂ ਨੇ ਇੱਕ ਟਾਈਮ ਪੜ੍ਹਨਾ ਉੱਥੇ ਸਕੂਲ ਚ ਨਾ ਛੇ ਮਤਲਬ ਕਿ ਸੱਤ ਘੰਟੇ ਪੜ੍ਹਨਾ ਤੇ ਹੁਣ ਕੁਛ ਮਤਲਬ ਇਹਨਾਂ ਨੇ ਇੱਕ ਟਾਈਮ ਆਪ ਘਰ ਪੜ੍ਹਨਾ ਅਤੇ ਬਸ-ਬਸ ਸਾਰਾ ਦਿਨ ਫਰੀ ਫਰੀ
ਫਰੀ, ਬਿਲਕੁਲ ਫਿਰ ਬਸ ਹੋਏਗਾ ਵੀ ਬੈਠੇ ਨੇ ਤੇ ਖੇਲੋ ਖੇਲਦੇ-ਖੇਲਦੇ ਮਿੰਟ
ਖੇਲ ਲੜਾਈ ਹੋ ਜਾਂਦੀ ਹੈ, ਬਸ-ਬਸ, ਇਹੀ-ਇਹੀ ਇਹੀ ਹੈ ਨਾ ਇਹਨਾਂ ਦਾ ਬਸ।
ਫਿਰ ਲੜਾਈ ਮੰਮਾ ਵੋ ਕਹਿ ਰਿਹਾ, ਇਹ ਉਹ ਕਹਿੰਦਾ ਪਿਆ, ਮੰਮਾ ਐ ਉਹ ਕਹਿੰਦਾ ਪਿਆ ਮੰਮਾ, ਬਸ ਦੋਨਾਂ ਦੀ ਲੜਾਈ ਮਿੰਟ ਚ ਹੋ ਜਾਂਦੀ।
ਖੇਲਣ ਤੋਂ ਵੀ ਨਹੀਂ ਏਨਾ ਮਨਾ ਕਰ ਸਕਦੇ, ਇਹਨਾਂ ਦੀ ਇਹੀ ਤੇ ਉਮਰ ਹੈ। ਖੇਡਣ ਦੀ ਜੇ ਇਥੇ ਹੀ ਹੋਣੀ ਅਸੀਂ ਬੰਦਸ਼ਾ ਲਾਦਾਂਗੇ ਇਹਨਾਂ ਨੇ ਕਿੱਥੇ ਵੱਧਣਾ
ਉਹੀ ਤੇ ਮੇਰੇ ਵਾਲੇ ਨੂੰ ਤੇ ਨਵਾਂ ਸ਼ੌਕ ਚੜਿਆ ਹੋਇਆ ਏ, ਮੰਮਾ ਮੇਰੇ ਕੋਲ ਲੂਡੋ ਖੇਲਣੀ ਹੈ। ਲੂਡੋ ਖੇਲਦਾ, ਉਹ ਲੂਡੋ ਇੱਕ ਇੱਕ ਦੋ ਗੀਟੀਆਂ ਚੱਲਦਾ ਵੇ, ਬਾਕੀ- ਕਿ ਦੂਜੇ ਵੇ ਦੀ ਆਪਣਾ ਨੰਬਰ ਨੀ ਆਇਆ। ਤੇ ਚਲੋ ਸਾਰੀ ਗੀਟੀਆਂ-
ਸਾਰੀਆਂ ਗੀਟੀਆਂ ਇਕੱਠੇ ਹੋ ਗਈਆਂ। ਉਹ ਨਾ ਆਪਣੀ ਮਨ ਮਰਜੀ ਕਰਦੇ ਆ ਨਾ ਹੈਂ ਕਿ ਬਸ ਸਾਡਾ ਹੀ ਮਤਲਬ ਜੋ ਕੁਛ ਹੈ।
ਹਾਂ-ਹਾਂ। ਫਿਰ ਕੈਰਮ ਲੈ ਕੇ ਬੈਠੇਗਾ।
ਇੱਕ, ਦੋ ਵਾਰੀ ਸਹੀ ਹੋ।ਇੱਕ, ਦੋ ਵਾਰੀ ਹੋ ਗੀਟੀ ਚਲੋ, ਬਾਈ ਕੈਰਮ ਬੋਰਡ ਪੁੱਠਾ ਸਾਰਾ।
ਹਾਂਜੀ-ਹਾਂਜੀ। ਬੱਚੇ ਕਰਦੇ ਨੇ ਬੱਚਿਆਂ ਨੂੰ ਹੀ, ਬੱਚਿਆਂ ਨੂੰ ਕਹਿ ਵੀ- ਕੁਛ ਨਹੀਂ ਕਹਿ ਸਕਦੇ ਨਾ, ਅਸੀਂ ਹੁਣ। ਆਹੋ ਬੱਚਿਆਂ ਨੂੰ ਕਹਿ ਵੀ ਨਹੀਂ ਸਕਦੇ ਆ, ਬੱਚੇ ਛੋਟੇ ਜੋ ਹੋਏ, ਵੱਡੇ ਹੋਣ ਤੇ ਬੱਚਿਆਂ ਨੂੰ ਮੈਂ ਕਿਹਾ, ਕਹਿੰਦੇ ਹਾਂ ਚਲੋ। ਕੋਈ ਗੱਲ ਨੀ ਸਮਝਾ ਦਈਦਾ। ਇਹਨਾਂ ਨੂੰ ਹਜੇ- ਸਮਝ ਵੀ ਨੀ ਨਾ ਆਰੀ ਸਾਡੀ ਗੱਲ, ਏਸ ਵਜੈ ਅਸੀਂ ਹੁਣ ਖ ਜਉ ਵੱਡੇ ਹੋਏ ਆਂ ਤੇ ਸਾਡਾ ਹੀ ਜੋ ਕੁਛ ਹੈ ਅਸੀਂ ਸਹੀ ਕਾਰ ਰਹੇ ਆਂ, ਬੱਚਿਆਂ ਨੂੰ ਅਸੀਂ ਓਹ ਵੀ ਨੀ ਕਰ ਸਕਦੇ।
ਹਾਂ।
ਹਾਂਜੀ‌। ਬੱਚਿਆਂ ਨੂੰ ਸਮਝਾ ਨੀ ਸਕਦੇ, ਅਸੀਂ।
ਹੋਰ, ਬਸ ਕੁਛ ਨਹੀਂ ਮੈਂ ਵੀ ਬੈਠੀ ਸੀ ਹੋਨ ਬੁਲਾਂਦਾ ਪੇਈ ਪਿੱਛੋਂ ਆਵਾਜ਼ ਦੇ ਰਿਆ ਏ।
ਹੂੰ ਹੂੰ। ਅੱਛਾ ਅੱਛਾ, ਹੂੰ ਫੇਰ ਬੱਚੇ ਜੈ ਵੀ ਨੀ ਸਕਦੇ, ਠੀਕ ਹੈ ਜੀ ਓਕੇ ਜੀ, ਹਾਂਜੀ ਸਤ ਸ੍ਰੀ ਕਾਲ ਜੀ, ਠੀਕ ਹੈ ਜੀ।